ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ
ਹਾਂਜੀ ਹਾਂ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਓ।
ਮੈਂ ਵੀ ਬਸ ਵਧੀਆ ਹੈਗਾ ਵਾ ਹੋਰ ਦੱਸੋ ਘਰ ਤਾ ਬੱਚੇ-ਬੱਚੇ ਸਭ ਠੀਕ ਹਾਂ ਸਾਰੇ ਬੜੇ ਤੁਹਾਡੀ ਮੰਮੀ ਸਭ ਠੀਕ ਆ।
ਹਾਂਜੀ ਹਾਂ-ਹਾਂ ਸਾਰੇ ਵਧੀਆ ਤੁਸੀ ਦ
ਬਸ-ਬਸ ਸਭ ਵਧੀਆ ਹੈਗਾ ਟਾਈਮ ਇਨਾ ਹੋ ਗਿਆ ਨਾ ਤੋ ਬਸ ਕਿਆ ਹੀ ਬਤਾਊ ਮੈਂ ਤੋਂ ਵੀ ਕੁੱਝ ਤੋਂ ਕਰਨ ਤੋਂ ਹੈਗੀ ਨੀ ਤੁਸੀਂ ਦੱਸੋ। ਕੀ ਚੱਲ ਰਿਆ ਲਾਈਫ ਤੋ ਹੈਲੋ
ਹਾਂਜੀ ਹਾਂ।
ਤੁਹਾਡੀ ਆਵਾਜ਼ ਨਈ ਆਣੀ।
ਹਾਂਜੀ ਹਾਂ ਓ ਮੇਰੇ ਤੋਂ ਫਲਾਈਟ ਮੋਡ ਤੇ ਲੱਗ ਗਿਆ ਸੀਗਾ।
ਕੋਈ ਗੱਲ ਨ -ਕੋਈ ਗੱਲ ਨੀ ਹੋਰ ਦੱਸੋ ਘਰ ਤਾਂ ਸਭ ਠੀਕ ਹੈ ਨਾ।
ਹਾਂਜੀ ਹਾਂ ਘਰ ਸਾਰੇ ਵਧੀਆ ਤੁਸੀਂ ਦੱਸੋ ਠੀਕ ਨੇ ਸਾਰੇ ਗਰਮੀ ਤੋਂ ਬਚੇ ਹੋਏ ਓਂ
ਹਾਂਜੀ ਇੰਨੀ ਗਰਮੀ ਹੈ ਨਾ ਇਨੀ ਗਰਮੀ ਕੀ ਦੱਸਾਂ।
ਹਾਂਜੀ ਹਾਂਵੇ ਤਾਂ ਹੈ ਗਰਮੀ ਬਹੁਤ ਪੈਂਦੀ ਹੈ। ਪਰ ਆਪਾਂ ਪੈਂਦੀ ਹਰ ਵਾਰ ਹੈ ਪਰ ਆਪਾਂ ਨੂੰ ਐਂ ਲੱਗਦਾ ਵੀ ਹਾਂ ਇਸ ਸ ਵਾਰ ਜਾਦਾ ਹੈ -ਇਸ ਵਾਰ ਜਾਦਾ ਹੈ ਹਾਂ ਆਪਾਂ ਪਿਛਲੇ ਵਾਰ ਹੀ ਭੁੱਲ ਜਾਂਣੇ ਆਂ ਵੀ ਆਂ ਪਿਛਲੀ ਵਾਰ ਵੀ ਇੰਨੀ ਹੁੰਦੀ ਆ।
ਹਾਂਜੀ-ਹਾਂਜੀ ਪਰ ਮੂੰ ਤਾਂ ਇਸ ਬਾਰ ਥੋੜ੍ਹੀ ਜ਼ਿਆਦਾ ਲੱਗਦੀ ਪਈ ਆ ਪੈਲੇ ਤੋਂ ਇੰਨੀਆਂ ਬਾਰਿਸ਼ਾਂ ਹੋ ਗਈਆਂ। ਉਹ ਓਲੇ ਪੜਦੇ ਨੇ ਤੁਸੀਂ ਹੁਣੇ-ਹੁਣੇ ਵੇਖ ਖਿਓ ਕਿੰਨੀ ਗਰਮੀ ਐ।
ਹਾਂਜੀ ਹਾਂ ਸਈ ਗੱਲ ਹੈ ਹੁਣ ਮਤਲਬ ਬਾਰਿਸ਼ ਵੀ ਬਹੁਤ ਘੱਟ ਪਈ ਹੈ ਥੋੜ੍ਹੀ ਓ ਪਈ ਹੈ ਓਨੀ ਨਹੀਂ
ਹਾਂਜੀ ਰਾਤ-ਰਾਤ ਤੋਂ ਮੌਸਮ ਫਿਰ ਵੀ ਠੰਡਾ ਹੋ ਜਾਂਦਾ ਹੈ ਪਰ ਦਿਨ ਤੋਂ ਵੇਖੋ ਇੰਨੀ ਇੰਨਾ ਗਰਮੀ ਹੈਗੀ।
ਹਾਂਜੀ ਹਾਂ ਚਲੋ ਰਾਤ ਨੂੰ ਤਾਂ ਆਪਾਂ ਏਸੀ ਵਗੈਰਾ ਵੀ ਲਾ ਦਿੰਨੇ ਹਨਾ। ਪਰ ਮਤਲਬ ਗਰਮੀਆਂ ਚ ਹੁਨ ਮਤਲਬ ਦਿਨ ਚ ਤਾਂ ਚਲੋ ਏਸੀ ਵੀ ਘੱਟ ਲਾਈ ਦਾ। ਹਾਂ ਏਦਾਂ ਹੁੰਦਾ ਵੀ ਬਿੱਲ ਵੀ ਬਹੁਤ ਆ ਜਾਂਦਾ ਐ ਫਿਰ।
ਬਿਲ ਤੋਂ ਘੱਟ ਬਸ ਘੱਟ ਤਾਂਈ ਓਨਾਂ ਨੂੰ ਗਰਮ ਸਰਦੀ ਵਿੱਚ ਹੈਗਾ।
ਹਾਂਜੀ ਹਾਂ ਘੱਟ ਹੁੰਦਾ ਵੀ ਸਰ ਸਰਦੀ ਚ ਚਲੋ ਕੁਛ ਮਤਲਬ ਲਾਈਟਾਂ ਵਗੈਰਾ ਈ ਚੱਲਦੀਆਂ ਨੇ। ਜਬ ਹਨਾ ਤੇ ਘੱਟ ਆਂਦਾ ਆ ਪਰ ਏਹ ਏ ਸੀ ਵਗੈਰਾ ਬਹੁਤ ਜ਼ਾਦਾ ਖਿੱਚਦੇ ਨੇ।
ਹਾਂਜੀ।
ਹੂੰ-ਹੂੰ, ਤੇ
ਇੰਨੀ ਹੈ ਗੀ ਆਪਨੇ ਡੀਹਾਈਡ੍ਰੇਸ਼ਨ ਦਾ ਵੀ ਖੁਦ ਈ ਖਿਆਲ ਰੱਖਨਾ ਪੈਂਦਾ ਐ।
ਹਾਂਜੀ ਹਾਂ-ਹਾਂ ਸਈ ਗੱਲ ਐ। ਚਲੋ ਪਾਨੀ ਵਗੈਰਾ ਵਦੀਆ ਨੇਂਬੂ ਪਾਨੀ ਬਹੁਤ ਵਦੀਆ ਆ। ਆਪਾਂ ਹੋਰ ਕੋਲਡ ਡ੍ਰਿੰਕ ਵਗੈਰਾ ਨੂੰ ਅਵੋਇਡ ਕਰੀਏ।
ਹਾਂਜੀ ਕੋਲਡ ਡਰਿੰਕ ਵਗੈਰਾ ਤੋ ਕੁਛ ਹੈਗਾ ਏ ਨਈ ਓ ਤੋ ਆਪਨੇ ਸਰੀਰ ਨੂੰ ਖ਼ਰਾਬ ਕਰਨੇ ਵਾਸਤੇ ਬਣੀ ਐ।
ਹਾਂਜੀ ਹਾਂ, ਤੇ ਆਪਾਂ ਇਹਦੋਂ ਵਦੀਆ ਨੇਂਬੂ ਪਾਨੀ ਪੀ ਲੈਂਨੇ ਆਂ।
ਨਿੰਬੂ ਪਾਨੀ ਹੋ ਗਿਆ ਗੰਨੇ ਦਾ ਰਸ ਹੋ ਗਿਆ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਾਮ ਕਰ ਕਰਦੇ ਨੇ ਆਪਣੇ ਹਾਈਡ੍ਰੇਸ਼ਨ ਦੇ ਨਾਲ।
ਹਾਂਜੀ ਹਾਂ ਸਈ ਗੱਲ ਐ ਇਹ ਤਾਂ ਹੈ, ਤੇ ਹੋਰ ਬਸ
ਦਿਨ ਲੰਬੇ-ਲੰਬੇ ਹੋ ਜਾਂਨੇ ਆਂ ਰਾਤ ਛੁੱਟੀਆਂ ਹੁੰਦੀਆਂ ਨੇ ਲੋਕ ਗਰਮੀ ਤੋਂ ਬਚਨ ਲਈ ਹਲਕੇ ਸ ਹਲਕੇ ਓ ਹਲ ਹਾਂ ਹਲਕੇ ਸੂਟ ਵਗੈਰਾ ਪਾਉਂਦੇ ਨੇ ਵਾਈਟ ਕਲਰ ਕੀ ਚੀਜ਼ਾਂ ਔਰ ਜਿਵੇਂ ਮੌਸਮ ਵਿੱਚ ਠੰਡੀਆਂ ਚੀਜ਼ਾਂ ਨਾ ਜੈਸੇ ਲੱਸੀ, ਸ਼ਰਬਤ, ਨਿੰਬੂ, ਕੋਲਡ ਡਰਿੰਕਸ ਕੋਲਡ ਡਰਿੰਕ ਤਾਂ ਹੁਨ ਅਵੋਇਡ ਈ ਕਰਦੇ ਆਂ ਮੈਂ ਵੀ ਆਏਲਸ ਕਰੀਮ ਬੋਤ ਪਸੰਦ ਕਰਦੀ ਆਂ ਗਰਮੀ ਤੋਂ, ਹਾਂਜੀ।
ਠੀਕ ਐ ਹਾਂਜੀ ਹਾਂ ਪਰ ਹੁੰਦਾ ਐ ਵੀ ਸਬਜ਼ੀਆਂ ਵੀ ਚਲੋ ਵੀ ਕੀ ਖਾਈਏ, ਹਾਂਜੀ ਹਾਂ ਗਰਮੀਆਂ ਦੀ ਸਬਜ਼ੀਆਂ ਵੀ
ਤ ਖਾਨਾ ਖਾਨ ਦਾ ਮਨ ਈ ਨਈ ਕਰਦਾ।
ਸਈ ਗੱਲ ਐ ਰਾਤ ਨੂੰ ਤਾਂ ਬਿਲਕੁਲ ਵੀ ਨਈ ਕਰਦਾ ਹਜੇ ਦਿਨ ਚ ਤਾਂ ਮਾੜੀ ਮੋਟੀ ਭੁੱਖ ਲੱਗ ਜਾਂਦੀ ਐ ਰਾਤ ਨੂੰ ਤਾਂ ਪਾਨੀ ਲੰਘਦਾ ਸ਼ਾਮ ਨੂੰ, ਫੇਰ ਰੋਟੀ ਖਾਣ ਦਾ ਮਨ ਈ ਨਈ ਕਰਦਾਗਾ।
ਆ ਬੱਚਿਆਂ ਦੀ ਗਰਮੀਆਂ ਦੀ ਛੁੱਟੀਆਂ ਵੀ ਪੂਰੀ ਗਰਮੀ ਤੋਂ ਹੀ ਹੁੰਦੀ ਹੈ ਗਰਮੀਆਂ ਦੀ ਛੁੱਟੀਆਂ ਵੀ ਉਸਦਾ ਵੀ ਇੰਨਾ ਇੰਤਜ਼ਾਰ ਰੈਨਾ ਹੋ ਤੁਸੀਂ ਵੇਖ ਕੋ ਯੇ ਆਪਨੇ ਸਰਦੀਆਂ ਚ ਕਰ ਸਰਦੀਓਂ ਮੇਂ ਤੋ ਦਸ ਪੰਦਰਾਂ ਦਿਨ ਦੇ ਏਨਾਂ ਨੂੰ ਛੁੱਟੀਆਂ ਦਿੰਦੇ ਨੇ ਓਸ ਉਸ ਮੇ ਵੀ ਇੰਨਾ ਜ਼ਾਦਾ ਹੋਮਵਰਕ ਦੇ
ਕੰਮ ਦੇ ਹਾਂਜੀ ਹਾਂ-ਹਾਂ ਓ ਬਹੁਤ ਜ਼ਾਦਾ ਹੋਮਵਰਕ ਦੇ ਦਿੰਦੇ ਨੇ। ਓਈ ਹੁੰਦਾ ਆ ਬਸ ਵੀ ਚਲੋ ਫੇਰ ਹੋਰ ਬੱਚੇ ਪਰ ਹੁਨ ਬੱਚੇ ਹੁੰਦੇ ਨੇ ਵੀ ਚਲੋ ਨਾਨੀ ਘਰ ਜਾਨਾ ਆ ਨਾ ਨਾਨਕੇ ਜਾਨਾ ਆ, ਤੇ ਚਾਅ ਹੁੰਦਾ ਸੀਗਾ ਛੋਟੇ ਛੋਟੇ ਦਿਨ ਤੁਸੀਂ ਜਾਂਦੇ ਹੁੰਦੇ ਸੀਗੇ।
ਨਾ ਅਸੀ ਮੈਂ ਤਾਂ ਹਿਲ ਸਟੇਸ਼ਨ ਤੋਂ ਲੈ ਜਾਣੀ ਆ ਨਾ ਓਨੂੰ ਕਿਓਂਕਿ ਕੈਂਦੇ ਨੇ ਮੰਮੀ ਇੱਥੇ ਤੋਂ ਬੜੀ ਗਰਮੀ ਹੈਗੀ ਤੁਸੀਂ ਮੈਂ ਸਾਨੂੰ ਹਿਲ ਸਟੇਸ਼ਨ ਤੋਂ ਲੇ ਜਾਓ। ਤੋ ਥੋੜਾ ਆਊਟਿੰਗ ਵੀ ਹੋ ਜਾਂਨੀ ਏ ਨਾਨੀ ਘਰ ਤੋਂ ਹੈਗਾ ਪਾਸ ਈ ਹੈਗਾ ਤੋ ਕਦੋਂ ਵੀ ਚਲੇ ਜਾਂਨੇ ਆ।
ਠੀਕ ਐ -ਠੀਕ ਐ ਹਾਂਜੀ ਹਾਂ ਬੱਚਿਆਂ ਨੂੰ ਹੁੰਦਾ ਈ ਐ ਚਲੋ ਛੁੱਟੀਆਂ ਚ ਵੀ ਅਸੀਂ ਛੁੱਟੀਆਂ ਚ ਕ ਕਿੱਤੇ ਮਨਾਣ ਜਾਈਏ। ਅਸੀਂ ਵੀ ਪਹਿਲਾਂ ਛੋਟੇ ਹੁੰਦੇ ਸੀਗੇ, ਆਪਣੇ ਨਾਨੀ ਘਰ ਬਹੁਤ ਜਾਂਦੇ ਸੀਗੇ।
ਔਰ ਇਸ ਗਰਮੀਆਂ ਦੇ ਮੌਸਮ ਵਿੱਚ ਨਾ ਇਹ ਅੰਬ, ਤਰਬੂਜ਼ ਖਰਬੂਜਾ ਤੇ ਹੋਰ ਕੋਈ ਸਵਾਦਿਸ਼ਟ ਫਲ ਵੀ ਮਿਲਦੇ ਨੀਂ ਐ ਜੋ ਐ ਸਵਾਦਿਸ਼ਟ ਐ ਜੇੜੇ ਯੇ ਹੁੰਦ ਦੇ ਐ ਨਾ, ਹੋਰ ਕੋਈ ਸਵਾਦਿਸ਼ਟ ਮਿਲਦਾ ਹੀ ਨੀਂ ਐ, ਬਿਲਕੁਲ।
ਹਾਂਜੀ ਹਾਂ। ਸਹੀ ਗੱਲ ਐ, ਹੋਰ ਤਾਂ ਮਤਲਬ 'ਜ ਗਰਮ ਹੁੰਦੇ ਨੇ ਜਾਦਾ ਹੈ ਨਾ। ਪਰ ਇਹ ਹੁੰਦੈ ਵਿ ਠੰਡੇ ਹੁੰਦੇ ਨੇ ਨਾਲੇ, ਚਿਰ ਹਨਾ ਮਤਲਬ, ਪਾਣੀ ਵਗੈਰਾ ਦੀ ਜੇੜੀ ਲ ਵੋ ਟਰਾਲੇ ਹੁੰਦੇ ਨੇ ਜਿਵੇਂ, ਪਾਣੀ ਵਗੈਰਾ ਵਧ ਵਧੀਆ ਹੁੰਦਾ ਆ ਤੇ ਹਾਈਡਰੇਟ ਰੱਖਦਾ ਆ ਆਪਣੇ ਬੋਡੀ ਨੂੰ।
ਕਿਸਾਨ ਲਈ ਵੀ ਇਹ ਮੌਸਮ ਦਾ ਬੜਾ ਹੀ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਤਾਂ ਆਪਣੀ ਫਸਲਾਂ ਦੀ ਦੇਖਭਾਲ ਕਰਦੇ ਹਾਂ, ਹਲਕੇ 'ਚ ਗਰਮੀ ਕੀ ਵਾਰ ਮੁਸ਼ਕਿਲਾਂ ਪੈਂਦੀ ਆ ਸਕਦੀ ਏ, ਪਰ ਫਿਰ ਵੀ ਗਰਮੀਆਂ ਦਾ ਮੌਸਮ ਤਾਂ ਆਪਣੇ ਛੁੱਟੀਆਂ ਦਾ ਸਵਾਦਿਸ਼ਟ ਫਲਾਂ ਦਾ ਮਨੋਰੰਜਨ ਕਰ ਬਹੁਤ ਹੀ ਲੋਕਾਂ ਨੂੰ ਪਸੰਦ, ਮੌਸਮ ਹੁੰਦਾ ਹੈਗਾ ਪਰ ਮੈਨੂੰ ਤਾਂ ਯੇ ਗਰਮੀਆਂ 'ਚ ਸਾ ਜ਼ਿਆਦਾ ਹੀ ਪਸੰਦ ਹੁੰਦੀ ਐ।
ਹਾਂਜੀ ਹਾਂ- ਹਾਂ, ਸਹੀ ਗੱਲ ਐ। ਮੱਲਬ ਹਨਾ ਜਿੱਦਾਂ ਲੋਕ, ਲੋਕਾਂ ਨੂੰ ਵਧੀਆ ਲੱਗਦਾ ਯਾ ਵੀ ਮਲਬ ਜਿਹੜੇ ਕਿਸਾਨ ਹੁੰਦੇ ਆ, ਉਹ ਚਲੋ ਹਰੇਕ ਛੇ ਮਹੀਨੇ ਬਾਦ ਆਪਣੀ ਫਸਲਾਂ ਉਗਾਂਦੇ ਜਿੱਦਾਂ ਛੇ ਮਹੀਨੇ ਪਹਿਲਾਂ, ਜਿਵੇਂ ਸਰਦੀਆਂ ਚ ਕਣਕ ਹੋ ਗਈ ਤੇ ਹੁਣ ਗਰਮੀਆਂ 'ਚ ਜੀਰੀ ਵਗੈਰਾ ਉਗਾਉਂਦੇ ਨੇ ਹਨਾ, ਤੇ ਉਹਨਾਂ ਲਈ ਉਹਨਾਂ ਨੂੰ ਬਾਰਿਸ਼ ਦੀ ਲੋੜ ਹੁੰਦੀ ਐ। ਫੇਰ ਉਦੋਂ ਬਾਰਿਸ਼ ਪੈਂਦੀ ਨੀ, ਜਦੋਂ ਉਹਨਾਂ ਨੂੰ ਬਾਰਿਸ਼ ਦੀ ਲੋੜ ਨਹੀਂ ਹੁੰਦੀ, ਜਦੋਂ ਉਹਨਾਂ ਦੀ ਫਸਲ ਪੱਕ
ਤੁਸੀਂ ਪਿੱਛੇ ਵੇਖੋ, ਕਿੰਨੀਆਂ ਬਾਰਿਸ਼ ਹੁੰਦੀ ਹੈਗੀ, ਉਹ ਓਲੇ ਗਿਰਦੇ ਨੇ, ਕਿੰਨੀਆਂ ਫਸਲਾਂ ਖ਼ਰਾਬ ਹੁੰਦੀਆਂ ਨੇ ਉਸ ਵਕਤ।
ਹਾਂਜੀ ਹਾਂ, ਦੇਖ ਲਓ ਕਿੰਨਾ ਨੁਕਸਾਨ ਹੁੰਦਾ ਹੈ ਕਿਸਾਨਾਂ ਦਾ ਨਾ, ਇੰਨੇ-ਇੰਨੇ ਪੈਸਿਆਂ ਦਾ ਨੁਕਸਾਨ ਹੁੰਦਾ ਉਨਾਂ ਦਾ। ਮਤਲਬਦਾਂ ਏਦਾਂ ਰੱਬ ਨੂੰ ਵੀ ਚਲੋ, ਏਦਾਂ ਨੀਂ ਚਾਹੀਦਾ ਹੈਗਾ ਨਾ।
ਹਾਂਜੀ-ਹਾਂਜੀ।
ਹ-ਹਾਂ, ਤੇ ਫ਼ੇਰ ਚਲੋ ਕੀ ਕਰ ਸਕਦੇ ਆ ਨਾ ਹੁਣ। ਸਾਰਿਆਂ ਨੂੰ ਹੀ ਕਰਨਾ ਪੈਂਦਾ ਗਰਮੀ 'ਚ
ਦੋਨੋ ਹੀ ਦੋਨੋ ਹੀ ਮੌਸਮ ਅਪਨੀ-ਅਪਨੀ ਜਗ੍ਹਾ ਤੋਂ ਠੀਕ ਹੈਗੇ, ਕਿਉਂਕਿ ਛੇ- ਛੇ ਮਹੀਨੇ ਤੋ ਜ਼ਿਆਦਾ ਤ ਗਰਮੀ ਹੀ ਹੋ ਜਾਂਦੀ ਹੈ, ਤੇ ਦੋ ਮਹੀਨੇ ਦੀ ਸਰਦੀ ਪੜਦੀ ਹੈ। ਪਰ ਸਰਦੀਆਂ ਵਿੱਚ ਇਹ ਹੈਗਾ ਨਾ ਕੁੱਝ ਵੀ ਖਾ ਸਕਦੇ ਆ, ਕੁੱਝ ਵੀ ਕਰ ਸਕਦੇ ਹੋ, ਤੁਸੀਂ ਕੋਈ ਵੀ ਐਕਸਰਸਾਈਸ ਕਰੋ। ਤੁਸੀਂ ਜੋ ਕੱਪੜੇ ਪਹਿਨਨਾ ਹੈ ਉਹ ਪਹਿਨੋ, ਗਰਮੀ 'ਚ ਤੇ ਨਾਲ ਇੰਨੀ ਐਕਸਰਸਾਈਜ਼ ਵੀ ਨਹੀਂ ਹੁੰਦੀ ਹੈਗੀ। ਬਸ ਮਨ ਕਰਦੈ ਏਸੀ ਤੋਂ ਬੈਠ ਕੇ ਬਸ ਵਹੀਂ ਬੈਠੇ ਰਹੋ, ਸੋਤੇ ਰਹੋ, ਖਾਤੇ ਰਹੋ।
ਹਾਂਜੀ ਹਾਂ, ਇਹ ਤਾਂ ਹੈ। ਤੇ ਮਤਲਬ ਏਦਾਂ ਹੀ ਹੁੰਦਾ ਵੀ ਚਲੋ ਗਰਮੀਆਂ, ਸਰਦੀਆਂ 'ਚ, ਗਰਮੀਆਂ ਚ ਏਦਾਂ ਹੁੰਦਾ ਵੀ ਚਲੋ ਵੀ ਮਤਲਬ ਆਪਾਂ ਨੂੰ ਬੈਠਣਾ ਵੀ ਏ ਸੀ ਤੋਂ ਬਿਨਾਂ ਆਪਾਂ ਬੈਠ ਨਹੀਂ ਸਕਦੇ, ਸਰਦੀਆਂ 'ਚ ਐ ਹੂੰਦਾ ਵੀ ਚਲੋ ਜਿੱਥੇ ਮਰਜ਼ੀ ਬੈਠ ਜੌ, ਵੀ ਕੱਪੜੇ ਪਾ ਕੇ ਹੁਣ ਤੇ ਮੋਟੇ ਵ ਰਜਾਈ ਲੈ ਕੇ, ਜਿੱਥੇ ਮਰਜ਼ੀ ਬਹਿ ਜੋ, ਨਾ ਮੱਛਰ ਤੰਗ ਕਰਦਾ, ਨਾ ਮੱਖੀ, ਨਾ ਲਾਈਟ ਦਾ ਹੁੰਦਾ ਵੀ ਲਾਈਟ ਚਲੀ ਗਈ। ਤਾਂ ਆਪਾਂ ਨੂੰ ਮਤਲਬ ਬੈਠਣਾ ਨੀ ਗਾ। ਐਨ ਵਧੀਆ, ਹਾਂਜੀ ਹਾਂ, ਐਨ ਵਧੀਆ ਹੋ ਜਾਂਦਾ ਆ।
ਸਾਰਾ ਖਾਣ ਪੀਣ ਇਨਾ ਵਧੀਆ ਹੋ ਜਾਂਦਾ ਹੈ। ਤੁਸੀਂ ਵੇਖੋ ਅਹ ਮੇਰੇ ਘਰ ਤੋਂ ਵੋ ਬਣਦੀ ਹੈ। ਕਿਆ ਬੋਲਦੇ, ਓਹ ਪਿੰਨੀਆਂ ਬਣਦੀਆਂ ਨੇ ਉਹ ਗਰਮੀ ਸਰਦੀਆਂ ਚ।
ਸਰਦੀਆਂ 'ਚ ਸਹੀ ਗੱਲਾਂ ਅਸੀਂ ਵੀ ਮਤਲਬ ਪਿੰਨੀਆਂ ਬਣਾਉਂਦੇ ਹਾਂ। ਜਿੱਦਾਂ ਚਾਵਲ ਅਹ! ! ਚੌਲਾਂ ਦੇ ਆਟੇ ਦੀਆਂ ਪਿੰਨੀਆਂ ਹੋ ਗਈਆਂ ਹਨਾ। ਤੇ ਖੋਆ ਵਗੈਰਾ ਵੀ ਬਣਾਉਂਦੇ ਨੇ। ਮਤਲਬ ਮੇਰੇ ਨਾਨੀ ਘਰ ਵਾਲੇ ਉਹ ਬਣਾਉਂਦੇ ਨੇ। ਫੇਰ ਉਹ ਸਾਨੂੰ ਦੇ ਕੇ ਜਾਂਦੇ ਨੇ। ਉਹ ਬਹੁਤ ਟੇਸਟੀ ਲੱਗਦਾ।
ਟੇਸਟੀ ਨਾਲ ਲੱਗਦੇ ਨੇ, ਬਿਲਕੁਲ -ਬਿਲਕੁਲ, ਮੈਂ ਵੀ ਤੁਹਾਨੂੰ ਆਪਣਾ ਹਥ ਦੀ ਪਿੰਨੀਆਂ ਖਿਲਾਵਾਂਗੀ ਤੁਸੀਂ ਘਰ ਆਣਾ ਸਰਦੀ ਤੋਂ ਮੇਰੇ ਘਰ
ਹਾਂਜੀ ਹਾਂ, ਤੁਹਾਨੂੰ ਵੀ ਜਿਵੇਂ ਨਾਨਕੇ ਗਈ ਨਾ ਫੇਿਰ ਉਹ ਭੇਜਦੇ ਹੁੰਦੇ ਨੇ। ਉਹ ਪਿਓਰ ਖੋਏ ਦੀ ਹੁੰਦੀ ਆ ਉਹ ਦੁੱਧ ਪਾ ਕਰਕੇ ਉਹਨਾਂ ਦੇ ਮੱਝਾਂ ਵਗੈਰਾ ਰੱਖੀਆਂ ਹੋਈਆਂ ਨੇ। ਉਹ ਬਹੁਤ ਟੇਸਟੀ ਬਣਾਉਂਦੇ ਨੇ ਬਰਫ਼ੀ ਖੋਏ ਦੀਆ ਹਾਂਜੀ ਹਾਂ ਉਹ ਬਹੁਤ ਟੇਸਟੀ ਲੱਗਦੀ ਆ।
ਹਾਂਜੀ, ਬਸ ਇਹੀ ਹੈਗਾ ਗਰਮੀਆਂ ਤੋਂ ਬਸ ਇੰਨੀ ਹੈਗੀ ਆਪਣੀ ਸਿਹਤ ਦਾ ਖਿਆਲ ਵੀ ਸਾਨੂੰ ਖੁਦ ਹੀ ਰੱਖਣਾ ਪੈਂਦਾ ਹੈ।
ਹਾਂਜੀ ਹਾਂ, ਸਹੀ ਗੱਲ ਹੈ। ਗਰਮੀ ਚ ਏਦਾਂ ਹੀ ਆ ਵੀ ਮਤਲਬ ਜ਼ਿਆਦਾ ਬਾਹਰ ਨਾ ਨਿਕ ਮਤਲਬ ਧੁੱਪ ਚ ਨਾ ਆਪਣਾ ਘਰ ਰਹੋ। ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਜ਼ਿਆਦਾ ਬਾਹਰ ਨਾ ਕੱਢੋ। ਗਰਮੀਆਂ ਚ ਕਿਉਂਕਿ ਧੁੱਪ ਬਹੁਤ ਜ਼ਿਆਦਾ ਲੱਗਦੀ ਹੈ। ਫੇਰ ਉਹ ਸਿਰ ਦੇ ਅੰਦਰ ਧੁੱਪ ਵੜ ਜਾਂਦੀ ਆ। ਤੇ ਫੇਰ ਉਹ ਬਹੁਤ ਬਿਮਾਰੀ
ਬਹੁਤ ਹਾਂਜੀ, ਮੈਂ ਵੀ ਵੇਖੋ ਪਿੱਛੇ ਆ ਸਰਦੀ ਗਰਮੀ ਦੀ ਪ੍ਰੋਬਲਮ ਹੋ ਗਈਆਂ ਨੇ। ਸਿਰ ਦਰਦ ਕਰਦੇ ਨੇ। ਸਾਰੇ ਜ੍ਗਾ ਉਲਟੀ ਉਲਟੀ ਟੀ ਤੋਂ ਹੋ ਜਾਂਣੀ ਆ ਮੈਨੂੰ ਕੁੱਝ ਖਾ ਪੀਣੇ ਦਾ ਮਨ ਹੀ ਨਹੀਂ ਕਰਦਾ।
ਹਾਂਜੀ ਹਾਂ, ਕੁਛ ਖਾਣ ਪੀਣ ਦਾ ਫਿਰ ਮਨ ਨਹੀਂ ਕਰਦਾ। ਸਹੀ ਗੱਲ ਆ।
ਹਾਂਜੀ, ਉਹ ਬਸ ਇਹੀ ਹੈਗਾ ਪਾਣੀ ਪੀ ਪੀ ਕੇ ਤੋਂ ਪੇਟ ਵਟ ਚ ਫਟ ਜਾਂਦਾ। ਤਾਂ ਉਹ ਫਿਰ ਖਾਣਾ ਖਾਣ ਦਾ ਮਨ ਹੀ ਨਹੀਂ ਕਰਦਾ।
ਹਮ ਸਹੀ ਗੱਲ ਹੈ ਫੇਰ ਸਬਜ਼ੀਆਂ ਵਗੈਰਾ ਬਣਾਈਆਂ ਹੋਈਆਂ ਵੀ ਏਦਾਂ ਹੀ ਜਾਂਦੀਆਂ ਨੇ।
ਹਾਂਜੀ।
ਹਮ ਦੋ ਤਿੰਨ ਸਬਜ਼ੀਆਂ ਹੁੰਦੀਆਂ ਨੇ ਵੈਸੇ ਜ਼ਿਆਦਾ ਤਾਂ ਨਹੀਂ ਭਿੰਡੀ ਹੋ ਗਈ। ਅਤੇ ਅਰਬੀ ਵਗੈਰਾ ਹੋ ਗਈ। ਭਿੰਡੀ ਪਰ ਮੇਰੀ ਫੇਵਰੇਟ ਆ।
ਭਿੰਡੀ ਤਾਂ ਮੈਂ ਵੀ ਮੈਨੂੰ ਵੀ ਬੜੀ ਵਧੀਆ ਲੱਗਦੀਆਂ ਨੇ।
ਅੱਛਾ, ਅੱਛਾ ਅਰਬੀ ਵਗੈਰਾ ਵੀ ਚਲੋ ਵਧੀਆ ਬਣ ਜਾਂਦੀ ਆ।
ਹਾਂਜੀ, ਅਰਬੀ ਤਾਂ ਮੈਨੂੰ ਫਿਰ ਵੀ ਇਤਨੀ ਪਸੰਦ ਹੈਗੀ ਜਿੰਨੀ ਭਿੰਡੀ ਬੜੀਆ ਲੱਗਦੀ ਹੈਗੀ ਨਾ।
ਹਾਂਜੀ ਹਾਂ, ਅਸੀਂ ਤਾਂ ਨਾ ਭਿੰਡੀਆਂ ਮਤਲਬ ਜਿੱਦਾਂ ਸਾਡੇ ਉੱਧਰ ਮਤਲਬ ਜਗ੍ਹਾ ਹੈਗੀ ਆ। ਅਸੀ ਤਾਂ ਭਿੰਡੀਆਂ ਉੱਥੇ ਹੀ ਮਤਲਬ ਲਾ ਦਿਨੇ ਆ ਬੂਟੇ। ਤੇ ਉਹਦੇ ਚੋਂ ਹੀ ਮਤਲਬ ਵਧੀਆ ਭਿੰਡੀਆਂ ਉੱਤਰ ਜਾਂਦੀਆਂ ਨੇ। ਤੇ ਅਸੀਂ ਘਰ ਦੀਆਂ ਹੀ ਖਾਂਦੇ ਹਾਂ ਭਿੰਡੀਆਂ। ਉਹ ਬਹੁਤ ਟੇਸਟੀ ਬ ਬਣਦੀਆਂ ਨੇ।
ਹਾਂਜੀ, ਹਾਂਜੀ, ਚਲੋ ਇਹ ਗੱਲ ਤੋਂ ਵਧਆ ਵਧੀਆ ਹੈਗੀ। ਤੁਹਾਡੇ ਪਿੰਡ ਤਾਂ ਵੀ ਉਗਦੀ ਨਾ ਤੁਸੀਂ ਮੈਨੂੰ ਕਹਿ ਰਹੇ ਹੋ।
ਹਾਂਜੀ ਹਾਂ ਹਾਂ।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
ਅਤੇ ਇਸ ਕਰਕੇ ਮਤਲਬ ਚਲੋ ਉੱਥੇ ਹੀ ਉਗਾਉਂਦੇ ਹਾਂ ਅਸੀਂ ਭਿੰਡੀਆਂ ਵਗੈਰਾ ਹੋਰ ਵੀ ਅਸੀਂ ਜਿੱਦਾਂ ਸਬਜ਼ੀਆਂ। ਜਿਵੇਂ ਹਰੀਆਂ ਮਿਰਚਾਂ ਹੋ ਗਈਆਂ।
ਹਾਂਜੀ।
ਉਹ ਵੀ ਮਤਲਬ ਲੱਗਦੀਆਂ ਨੇ ਹਰੀਆਂ ਮਿਰਚਾਂ, ਗੋਭੀ ਵਗੈਰਾ ਵੀ ਅ ਮਤਲਬ ਅਸੀਂ ਸਰਦੀਆਂ ਚਲਾਉਂਦੇ ਹਾਂ।
ਹਾਂਜੀ।
ਹਾਂਜੀ। ਉਹ ਬਹੁਤ ਵਧੀਆ ਚਲੋ ਐਂ ਹੁੰਦਾ ਵੀ ਆਪਾਂ ਵੀ ਕੋਈ ਨੈਚੁਰਲ
ਨੈਚੁਰਲ ਖਾਣਾ ਤੇ ਨੈਚੁਰਲ ਹੀ ਹੈਗਾ ਮੈਂ ਦੇਖੋ ਸ਼ਹਿਰਾਂ ਚ ਕਾ ਹੀ ਮਿਲਦਾ ਹੈ ਇਹ ਖਾਣਾ ਹਾਂਜੀ, ਚਲੋ ਮੈਂ ਤੈਨੂੰ ਕਰਦੀ ਹਾਂ, ਫਿਰ ਕਾਲ ਠੀਕ ਆ।